ਹੈਲੋ
ਹਾਂ ਮੈਂ ਤਾਂ ਤੇਰੀ ਫਰੈਂਡ ਨੂੰ ਮੈਸੇਜ ਕੀਤਾ
ਕੀ ਕਹਿੰਦੀ
ਕਹਿੰਦੀ ਕਰਲੋ ਤੇ ਮੈਂ ਕਿਹਾਿਆ ਹੁਨੇ ਕਰ ਲਾ ਤੇ ਕਹਿੰਦੀ ਆ ਜੇ ਤੇ ਮੈਂ ਬਿਜੀੀ ਹ ਬਣ ਲੇਟ ਹੋ ਜਾਗੀ ਮੈਂ ਫ੍ਰਰੀ ਹੋਣੀ ਫਰੀ ਹੁੰਦੇ ਹੁੰਦੇ ਮੈਂ ਲੇਟ ਹੋ ਜਾਗੀ ਤੇ ਮੈਂ ਕਿਹਾ ਫੇਿਰ ਮੈਂ ਕੋਲ ਕਦੋਂ ਕਰਾਂ ਤੇ ਕਹਿੰਦੀ ਮੈਂ ਤੁਹਾਨੂੰ ਮੈਸੇਜ ਕਰ ਦੂੰਗੀ ਫਰ ਤੁਸੀਂ ਕਰ ਲੈਣਾ ਮੈਂ ਕਿਹਾ ਠੀਕ ਆ ਤੇ ਕਿਹੜਾ ਕੰਮ ਕਰੀ ਜਾਂਦੀ ਆ
ਘਰ ਦਾ
ਅੱਛਾ ਅੱਛਾ ਮੁੱਕਦਾ ਹੀ ਨਹੀਂੀ ਜਿਹੜਾ ਆ
ਹੋਰ ਮੁੱਕਦਾ ਹੀ ਨਹੀਂੀ ਇਹਦਾ ਕੰਮ ਤਾਂ ਹੁਣ ਕੱਲ ਇਹਨੇ ਕਹਿਣਾ ਇਹਦੀ ਦੋ ਘੰਟੇ ਦੀ ਕਲਾਸ ਹੁੰਦੀ ਹੈ ਮੇਰੀ ਵੀ ਤਾਂ ਦੋ ਘੰਟੇ ਦੀ ਹੁੰਦੀ ਕਲਾਸ ਤੇ ਇਹਨੇ ਕਹਿਣਾ ਕਿ ਮੈਂ ਆ ਕੇ ਫਿਰ ਉੱਥੇ ਫੇਿਰ ਆ ਕੇ ਮੈਂ ਘਰ ਦਾ ਕੰਮ ਕਰਨਾ ਹੁੰਦਾ ਆ ਮੈਂ ਕਿਹਾ ਗੱਲ ਕਰਦੇ ਕੰਮ ਕਰਦੇ ਕਰਦੇ ਗੱਲ ਕਰ ਲਿਆ ਕਰ
ਇਹ ਤੇਰੇ ਨਾਲ ਜਾਂਦੀ ਹੈ ਉੱਥੇ ਸਪੀਕਿੰਗ ਕੋਰਸ ਤੇ
ਨਹੀਂ ਨਹੀਂ ਇਹ ਨੇਲਸ ਤਾਂ ਸਿੱਖਦੇ ਵੀ
ਅੱਛਾ ਅੱਛਾ ਨੌਲਜ਼ ਕਰਕੇ
ਇਹਨੂੰ ਨਾ ਇੱਥੇ ਨਾ ਓਫਰ ਚੱਲ ਸੀ ਨਾ ਤਿੰਨ ਹਜ਼ਾਰ ਚ ਸਾਰਾ ਕੁਛ ਸਿਖਾ ਦਉਗੇ ਤੇ ਉਹ ਸਿੱਖਦੀ ਵੀ ਹੈ ਪਰ ਬੇਸਿਕਸ ਸਾਰਾ ਕੁਝ
ਅੱਛਾ ਫੇਰ ਫੇਰ ਉਹ ਤਿੰਨ ਹਜ਼ਾਰ ਵਾਲਾ ਹੀ ਦਿਖਾਣਗੇ
ਹੋਰ ਤਿੰਨ ਹਜ਼ਾਰਾਂ ਵਾਲਾ ਇ ਸਿਖਾਉਂਦੇ ਪਏ
ਹਾਂ ਫਿਰ ਉਹੀ ਸਿਖਾਉਣਗੇ ਜਿਹੜਾ ਉਹ ਹੋਏਗਾ ਜੇ ਵਧੀਆ ਸਿੱਖਾਂਗੇਵਧ ਦੀਆ ਸਿਖਾਣਗੇ
ਹੁਣ ਮੈਂ ਲੈਕਮੈਂ ਵਾਲੀਆਂ ਤੋਂ ਸਿੱਖੂੰਗੀ
ਹਾਂ ਹਾਂ ਤੇ ਤੂੰ ਵੀ ਤੇ ਉਹ ਲਗਾ ਰਹੀ ਸੀ ਕੈਂਪੋਰ ਚ ਕੋਈ ਨੀ ਆਇਆ
ਨਾ ਆਇਆ ਹੀ ਨਹੀਂ ਕੋਈ
ਅੱਛਾ ਤੇ ਐਹੀ ਸਿੱਖ ਲੈਂਦੀ ਬਾਹਰ ਸਿੱਖਦੀ ਫੇ ਤੇ ਸਗੋਂ ਤੇਰੇ ਕੋਲੋਂ ਸਿੱਖ ਲੈਂਦੀ
ਹਮ
ਦੇ ਪਾਗਲ ਹੀ ਹੈਗੇ ਨੇ ਲੋਕੀ
ਹੋਰ ਕੀ
ਹੋਗੇ
ਨਾ ਨਾ, ਨੇ ਹਜੇ ਤਾਂ ਚਦਰਰਾਂ ਪੈਂਦੀਆਂ ਵੀਆਂ ਮਸ਼ੀਨ ਚ।
ਅੱਛਾ ਅੱਛਾ, ਤੇ ਮੰਮੀ ਲਗਾਏਗੀ।
ਹਾਂਜੀ
ਮੰਮੀ ਲਾਏਗੀ, ਤੂੰ ਲਗਾਏਂਗੀ ਪੋਚੇ।
ਮੰਮੀ
ਅੱਛਾ ਅੱਛਾ ਅੱਛਾ ਅੱਛਾ, ਤੁਸੀਂ ਪਾਣੀ ਰੋੜ ਕੇ ਧੋਂਦੇ ਹੋ। ਸਾਰਾ ਅੱਛਾ ਅੱਛਾ ਨਾ ਅਸੀਂ ਨੀ, ਸਾਡੇ ਤੇ ਸਤੀ ਸਵੇਰੇ ਸਫਾਈਆਂ ਵੀ ਹੋ ਗਈਆਂ ਨੇ। ਫੁਰ ਫੁਰ ਕਰਕੇ ਆਏਗੀ ਅੱਧੇ ਘੰਟੇ ਸਾਰੇ ਘਰ ਦਾ ਨਿਪਟਾ ਕੇ ਉੜ ਵੀ ਜਾਏਗੀ। ਏ ਉਹ
ਕਿਸ
ਬੜੀ ਸਪੀਡ ਤੇ ਕੰਮ ਕਰਦੀ ਹੈ, ਔ ਤੇ।
ਹੂ
ਉਹਨੂੰ ਆਦਤ ਪੈ ਗਈ ਏ।
ਕਿਦਾਂ ਐ
ਹੁਣ, ਪੰਜ ਛੇ ਘਰ ਤੇ ਕਰਦੀ ਹੈ ਨਾ।
ਹਮ
ਢਾਈ ਤਿੰਨ ਵਜੇ, ਫ੍ਰੀ ਹੋ ਕੇ, ਘਰ ਜਾਏਗੀ।
ਅੱਛਾ
ਰ ਫੇਰ ਉਸ ਤੋਂ ਬਾਅਦ, ਢਾਈ ਤਿੰਨ ਵਜੇ ਫ੍ਰੀ ਹੋ ਕੇ ਜਾਏਗੀ। ਤੇ ਫਿਰ ਪੰਜ ਵਜੇ, ਫਿਰ ਘਰੋਂ ਨਿਕਲ ਜਾਏਗੀ।
ਹੂ
ਫਿਰ ਪੰਜ ਵਜੇ, ਫਿਰ ਸਭ ਦੇ ਭਾਂਡੇ ਵਾਂਡੇ ਧੋਂਦੇ ਧੋਂਦੇ ਅਹ, ਸਾਢੇ ਛੇ ਲਾਸਟ ਸਾਡੇ ਆਉਂਦੀ ਏ।
ਅੱਛਾ
ਫਿਰ ਚਲੀ ਜਾਂਦੀ ਆ, ਦੁੱਧ ਦੱਧ ਲੈ ਕੇ ਆਪਣੇ। ਉਹਨੂੰ ਆਦਤ ਪੈ ਗਈ ਦੀ
ਅੱਛਾ
ਮੈਂ ਇੱਕ ਫੈਬਰਿਕ ਲੈ ਕੇ ਆਈ ਆਂ, ਮੈਂ ਤੈਨੂੰ ਫੋਟੋ ਭੇਜਾਂਗੀ, ਜੋਰਜਟ ਚ।
ਠੀਕ ਹੈ ਠੀਕ ਹੈ, ਉਹ ਜਿਹੜਾ ਕੱਪੜਾ ਐ ਨਾ, ਜੇੜਾ ਤੁਸੀਂ ਹੁਣੇ ਭੇਜਿਆ ਮੈਨੂੰ, ਕੋਟਨ ਦਾ ਉਹ ਥੋੜਾ ਨਾ ਉਹ ਆ, ਮਤਲਬ ਕਿ ਮੈਂ ਉਹਦਾ ਨਾਈਟ ਸੂਟ ਹੀ ਬਣਵਾਵਾਂਗੀ ਹੁਣ।
ਅੱਛਾ ਅੱਛਾ, ਬਣ ਬਣ ਜਾਏਗਾ ਢਾਈ ਮੀਟਰ ਚ। ਛੋਟਾ ਜਿਹਾ ਹੀ, ਤੇ ਕਮੀਜ਼ ਬਣਵਾਣਾ, ਬਣ ਜਾਊਗਾ।
ਠੀਕ ਹੈ ਠੀਕ ਹੈ
ਜੋ ਮੈਂ ਲਿਆਈ ਆਂ ਨਾ, ਮੈਂ ਲਿਆਈ ਆ ਜੋਰਜਟ, ਬਟ ਮੈਂ ਉਹਦੇ ਕੋਲੋਂ ਨੀ ਲਈ ਮੁਸਲਮਾਨ ਕੋਲੋਂ, ਮੈਂ ਤੇ ਇੱਥੇ ਦੁਕਾਨ ਹੈਗੀ ਏ, ਖੇੜੇ ਮੰਦ ਮੈਂ ਔਦਰੋ ਲਿਆਈ ਆਂ, ਉਹ ਮੈਨੂੰ ਆਏ ਆ, ਸਾਢੇ ਤਿੰਨ ਸੌ ਰੁਪਏ ਦਾ ਟਾਈ ਮੀਟਰ
ਅੱਛਾ
ਤੇ ਉਹਦੀ ਮੈਂ ਬਣਵਾਣੀ ਹੈ, ਮੀਡੀ। ਕਿਉਂਕਿ ਮੇਰੀ ਕਿੱਟੀ ਐ ਨਾ ਮੰਗਲਵਾਰ
ਅੱਛਾ ਜੀ, ਮੀਡੀ
ਬੀ ਤੇ ਮਿੱਡੀ ਪਾ ਕੇ ਜਾਣੀ, ਪਿੱਛੇ ਮੈਨ ਉਹ ਵਾਲੀ ਮਿੱਡੀ ਪਾਈ ਸੀ, ਦੇਖੀ ਸੀ ਗ੍ਰੀਨ। ਉਹ, ਹਾਂ, ਉਹ ਮੈਂ ਸਲਮਾਨ ਕੋਲੋਂ ਲਿਆ ਕੇ, ਬਣਵਾਇਆ ਸੀਗਾ।
ਅੱਛਾ
ਉਹ ਵੀ ਮੈਂ ਸਟਿਚ ਕਰਵਾਾਈ ਸੀ, ਉਹ ਮੇਰੀ ਆਈ ਸੀ ਦੋ ਸੌ ਰੁਪਏ ਦਾ ਪੀਸ। ਤੇ ਸਟਿਚਿੰਗ ਦੇ ਢਾਈ ਸੌ ਰੁਪਏ, ਸਾਢੇ ਪੰਜ ਸੌ ਦੀ ਪੈ ਗਈ ਸੀ, ਬਾਜ਼ਾਰੋਂ ਲੈਣ ਜਾਓ ਨਾ ਤੇ ਫਿਰ ਮਹਿੰਗੀ ਸੱਤ ਅੱਠ ਸੌ ਦੀ ਮਿੱਟੀ ਆਉਂਦੀ, ਹੁਣ ਵੀ ਮੈਂ ਦੇਖੀ ਸੀ ਬਾਜ਼ਾਰ, ਬਾਰਾਂ ਸੌ ਦੀ ਦੇ ਰਿਹਾ ਸੀਗਾ।
ਅੱਛਾ
ਤੇ ਫੇਿਰ ਮੇਰਾ ਪੁਆਇੰਟ ਐਵੇ ਕਿ ਮੈਂ ਉਹ ਕੱਪੜਾ ਲਿਆ ਕੇ ਆਪ ਹੀ ਬਣਵਾ ਲੋ
ਹੂੰ ਸਸਤੀ ਬਣ ਜਾਂਦੀ ਸਗੋਂ
ਹਾਂ ਸਸਤੀ ਬਣ ਜਾਂਦੀ ਹੁਣ ਮੈਂ ਉਹਨੂੰ ਕਹਾਂਗੀ ਨਾ ਤੂੰ ਬੈਨ ਵਾਲਾ ਗਲਾ ਬਣਾ ਦਈ
ਹਮ ਹਮ
ਅੱਗੋਂ ਵੀ ਗਲਾਾਂ ਬਣਾ ਦੇਗੀ ਪਿੱਛੇ ਕੋਲਰ ਬਣਾ ਦੇਗੀ
ਇੱਥੇ ਮੈਂ ਮਿੱਡੀ ਦਾ ਪੁੱਛ ਕੇ ਆਈ ਨਾ
ਹੂੰ ਹੂੰ
ਅਤੇ ਕਹਿੰਦੀ ਪੰਦਰਾਂ ਸੌ ਰੁਪਆ
ਹਾਂ ਐਨੇ ਦੀ ਆ ਉਹ ਵੀ ਵਧੀਆ ਵਾਲੀ ਪੰਦਰਾਂ ਸੌ ਦੀ ਜੋ ਹਲਕੇ ਹਲਕੀਆਂ ਨੇ ਨਾ ਜਿਹੜਾ ਕੱਪੜਾ ਅੱਛਾ ਸਲਵਾਨ ਚ ਨਹੀਂ ਨਹੀਂ ਉਹ ਤੇ ਮੇਰੀ ਦਰਜਿਆਾਨ ਹੀ ਸਸਤੀ ਹੈ ਨਾ ਉਹ ਮੇਰੇ ਚੋਂ ਮੈਂ ਦੇਵਾਂਗੀ ਲੈ ਲੇਗੀ ਪਿੱਛੇ ਢਾਈ ਸੌ ਮੰਗਦੀ ਸੀ ਤੇ ਮੇਰੇ ਕੋਲ ਖੁੱਲੇ ਨੀ ਸੀ ਪੰਜਾਹ ਰੁਪਏ ਮੈਂ ਕਿਹਾਿਆ ਇਸਦਾ ਦੋ ਸੌ ਰੁਪਇ ਰੱਖ ਲਿਆ ਪੰਜਾਬ ਬਾਅਦ ਚੋਂ ਦੇ ਦੂਗੀ ਪਰ ਮੈਂ ਦਿੱਤਾ ਨੀ ਉਹਨੂੰ ਮੈਂ ਦਿੱਤਾ ਗਈ ਨੀ ਪੰਜਾਹ ਰੁਪਏ ਪੰਜਾਹ ਰੁਪਏ ਪਿੱਛੇ ਜਾਵਾਂਗੀ ਤੇ ਪਾਗਲ ਹੈਗੀ ਐਵੇਂ ਮੰਗਦੀ ਏ ਦਿੱਤਾ ਨੀ ਪਿੱਛੇ ਉਹਨੇ ਮੇਰਾ ਕਾਫ਼ੀ ਲੁੱਟਮਾਰ ਕਰ ਲਈ ਜਦੋਂ ਚੋਲੀ ਵਗੈਰਾ ਸਵਾਈ ਸੀ ਸੂਟ ਸਵਾਇਆ ਸੀਗਾ ਤੇ ਮੈਂ ਹੁਣ ਐਕ ਉਹਨੂੰ ਦਿੱਤਾ ਹੀ ਨੀ ਪੰਜਾਹ ਰੁਪਏ ਹੁਣ ਹੁਣ ਐਸੂ ਆਵਾਂਗੀ ਯਾਰ ਦੇ ਦਾਂਗੀ ਪੰਜਾਹ ਰੁਪਏ ਕਿਉਂਕਿ ਐਰੇ ਉਓਰੇ ਕੋਲਰ ਵਾਲਾ ਗੱਲਾਂ ਸੁਆਣਾ ਤੇ ਮੈਨੂੰ ਇਹ ਮੰ ਡੇ ਨੂੰ ਦੇਵ ਦੇਗੀਈ ਸੀ ਕੇ ਹੁਣ ਅੱਜ ਦੇ ਕੇ ਆਵਾਂਗੀ
ਸਾਡੇ ਤਾਂ ਇੱਥੇ ਸਵਾਂਈ ਬਹੁਤ ਆ ਪੰਦਰਾਂ ਮੰਗਣੀ ਆ ਹੁਣ ਮੈਂ ਸੋਚਣੀ ਬਣਵਾਵਾਂ ਕਿ ਨਾ
ਅੱਛਾ ਅੱਛਾ ਤੁਹਾਡੇ ਉੱਤੇ ਸਿਲਾਈ ਜ਼ਿਆਦਾ ਹੈ ਨਾ
ਸਿਲਾਈ ਬਹੁਤ ਜ਼ਿਆਦਾ ਇੱਥੇ ਹੁਣ ਉਹੀ ਫੈਬਰਿਕ ਪਏਦਾ ਜਿਹੜਾ ਉਸ ਦਿਨ ਲੈ ਕੇ ਆਏ ਸੀ ਅਸੀਂ ਜਗਾਦਰੀਓ
ਅੱਛਾ ਉਹ ਹਜੇ ਪਏ ਜ ਆ ਤੁਸੀਂ ਇਂ ਜ ਤੁਸੀਂ ਇੱਕ ਵਾਰ ਮੇਰੀ ਦਰਜਿਆਨੀ ਕੋਲੋਂ ਸੁਆ ਕੇ ਦੇਖੋ ਨਾ ਜ ਤੁਸੀਂ ਆਉਂਦੇ ਹੋ ਤੁਸੀਂ ਲੈ ਕੇ ਆਓ ਤੇ ਤੁਸੀਂ ਭਾਵੇਂ ਆਪ ਹੀ ਜਦੋਂ ਆਉਂਦੇ ਹੋ ਨਾ ਤੇ ਉਹਨੂੰ ਇੱਕ ਵਾਰ ਗੱਲ ਕਰਲੋ ਕਿ ਹਾਂ ਬਾਈ ਸਾਨੂੰ ਦੋ ਦਿਨਾਂ ਚ ਦੇ ਦੇਗੀ ਤੇ ਉਹ ਦੇ ਦੇਗੀ ਇੱਕ ਵਾਰ ਤੂੰਂ ਕੋਈ ਹਲਕਾ ਫੁਲਕਾ ਸੁਆ ਕੇ ਦੇਖੋ ਕਿ ਤੁਹਾਨੂੰ ਫਿਟਿੰਗ ਪੈਂਦੀ ਹੈ ਕਿ ਨਹੀਂ
ਮੈਨੂੰ ਤਾਂ ਹਰ ਕਿਸੇ ਦੀ ਫਿਟਿੰਗ ਆ ਜਾਂਦੀ
ਅੱਛਾ ਕਿਉਂਕਿ ਪਿੰਕੀ ਮਾਸੀ ਸੀਦੀ ਤੇ ਵ ਪਰ ਮੈਨੂੰ ਪਿੰਕੀ ਮਾਸੀ ਦਾ ਨਾ ਕੰਮ ਇੰਨਾ ਖ਼ਾਸ ਨਹੀਂ ਲੱਗਦਾ
ਮੈਨੂੰ ਵੀ ਨੀ ਲੱਗਦਾ ਉਹਨਾਂ ਦਾ
ਉਹ ਬੇਕਾਰ ਸਿੰਦੀ ਆ ਦੇ ਤੇ ਭਾਬੋ ਨੂੰ ਕੀ ਨੌਲੇਜ ਉਹ ਜਾ ਕੇ ਉਹਨੂੰ ਕਹਿ ਜਾਂਦੀ ਇੰਝ ਕਰ ਉੰਝ ਕਰ ਉਹ ਕਰ ਦਿੰਦੀ ਹੈ ਤੇ ਸਾਡੇ ਕਿਨੇ ਸੁਣਨੀ ਆ ਸਾਡੇ ਤਾਂ ਸੁਣਨੀ ਨੀ ਤੇ ਬਾਕੀ ਮੇਰੀ ਦਰਜਾਨੀ ਅੱਛੀ ਹੋ ਮੇਰੇ ਤੇ ਸਗੋਂ ਸਾਰੇ ਕੱਪੜੇ ਓਹੀ ਸੀਂਦੀ ਆ ਸੂਟ ਮਿੱਡੀਆਂ ਜਦੋਂ ਮੈਂ ਕਸ਼ਮੀਹ ਗਏ ਸੀਗੇ ਅਸੀਂ ਲਾਲ ਕਲਰ ਦਾ ਗਾਊਨ ਪਾਇਆ ਸੀ ਉਹ ਵੀ ਉਹਨੇ ਹੀ ਸੀਤਾ ਸੀਗਾ
ਅੱਛਾ ਅੱਛਾ ਉਹ ਤਾਂ ਪਤਾ ਮੈਨੂੰ
ਹਮ ਕੱਪੜੇ ਤੇ ਅੱਛੇ ਸੀ ਦਿੰਦੀ ਆ ਇਹਨੂੰ ਜਿਹੜਾ ਡਿਜ਼ਾਇਨ ਦਿਖਾਵਾਂਗੇ ਨਾ ਅਸੀਂ ਇਹ ਉ ਹੀ ਸੀ ਦੇਗੀ ਬਟ ਕੱਪੜੇ ਨੂੰ ਰੁਲਾਉਂਦੀ ਬੜਾ ਕਾਫੀ ਦਿਨਾਂ ਬਾਅਦ ਦਿੰਦੀ ਹੈ ਮ ਸਾ ਹੈ ਕ
ਫੇਰ ਇਹ ਵੀ ਤਾਂ ਕਾਫੀ ਦਿਨਾਂ ਬਾਅਦ ਹੀ ਦਿੰਦੀ ਮੇਰੀ ਜਿੱਥ ਮੈਂ
ਅੱਛਾ-ਅੱਛਾ, ਤੁਸੀਂ ਬੁਟੀਕ ਤੋਂ ਸਵਾਂਦੇ ਹੋ, ਨਾ?
ਬੁਟੀਕ ਤੋਂ।
ਹਾਂ। ਤੇ, ਹੁਣ ਕਿੱਥੋਂ ਸਵਾਣਾ ਜੇ? ਤੇਰੀ ਮੰਮੀ ਕਹਿੰਦੀ ਤਿੰਨ-ਤਿੰਨ ਸੌ ਰੁਪਇਆ ਲਏਗੀ।
ਉਹ ਹੈਗਾ ਤਾਂ, ਅ ਤਿੰਨ-ਤਿੰਨ ਸੌ ਰੁਪਇਆ ਉਹਨੇ ਲੈਣਾ ਜਿੱਥੋਂ ਰਿੱਤੀ ਦੀ ਕਮੀਜ਼ ਸਵਾਈ ਨਾ, ਤੇ ਉਹ ਕਹਿ ਰਹੇ ਸੀਗੇ ਅੰਕਲ। ਕਹਿੰਦੇ ਕੀ ਮੇਰੀ ਵਾਈਫ ਨੇ ਸ਼ੁਰੂ ਕਰਨਾ ਯਾ, ਤੇ ਉਹਨ ਤਿੰਨ-ਸੋ, ਤਿੰਨ-ਸੋ ਲੈਣਾ ਤਾਂ, ਸਿੰਪਲ ਸੂਟ, ਨਹੀਂ ਘਰ ਨੀ ਉੱਥੇ ਹੀ ਆ ਉਹ ਬਣਾਣਾ
ਅੱਛਾ! ਅੱਛਾ-ਅੱਛਾ, ਹੁਣ ਜੇਂਜ ਅਸੀਂ ਢਾਈ-ਸੌ ਦਿੰਨੇ ਹਾਂ, ਤੇ ਪੰਜਾਹ-ਰੁਪਏ ਇੱਥੇ ਫਾਲਤੂ‌ ਦੇ।
ਹੰ, ਹੰ
''ਮੈਂ' ਢਾਈ-ਸੌ ਰੁਪਇਆ ਦਿੰਨੀ ਆਂ, ਨਾ ਸਿੰਪਲ ਸੂਟ ਦੇ। ਅੱਛਾ। ਹੂੰ
ਇਹ ਘਟਾ ਦਿੰਦੇ ਥੋੜੇ ਜਿਹੇ, ਜਿੱਥੋਂ ਮੈਂ ਸਵਾਇਆ ਸੀ ਨਾ ਆਪਣਾ ਸੂਟ। ਜਿਹੜਾ ਲਾ
ਅੱਛਾ-ਅੱਛਾ, ਅੱਛਾ, ਹਾਂ ਉਹ
ਹੈਲੋ।
ਹੈਲੋ, ਅਵਾਜ਼ ਨਹੀਂ ਆ ਰਹੀ?
ਹੁਨ ਆ ਰਹੀ ਏ, ਪਹਿਲਾਂ ਘੱਟ ਗਈ ਸੀ।
ਆ ਰੀਏ, ਅੱਛਾ, ਅੱ ਮੈਨੇ ਵਿੱਚ-ਵਿਚ ਨੀ ਆ ਰਹੀ। ਅੱਛਾ-ਅੱਛਾ।
ਉਹ ਸੂਟ
ਕਾਕੇ, ਕਿਆ ਚਲਾ ਰਹਾ ਤੂੰ? ਅੱਛਾ।
ਬਟ ਉਹਨੇ ਅੱਗੋਂ ਦੀ ਨਾ, ਗਲਾ ਬਹੁਤ ਡੀਪ ਬਣਾਤਾ ਸੀ, ਮੈਂ ਉਹਨੂੰ ਕਿਹਾ ਸੀ ਉੱਚਾ-ਉੱਚਾ ਬਣਾਂਵੀ ਪਿੱਛੋਂ ਵੀ ਕਿਹਾ ਸੀ, ਉੱਚਾ-ਉੱਚਾ ਬਣਾਵੀਂ। ਓ ਜਿੱਦਾਂ ਆਪ ਗਲੇ ਪਾਂਦੀ ਨਾ, ਓਦਾਂ ਦੇ ਗਲੇ ਬਣਾ
ਉਹਨੇ ਵੱਡਾ ਬਣਾਤਾ ਹੋਣਾ, ਸਮਝ ਗਈ। ਸਗੋਂ ਪਿਛਲਾ ਗਲਾ ਤੇ ਲੰਬਾ ਅੱਛਾ ਲੱਗਦਾ ਯਾ। ਪਰ ਅਗਲਾ ਗਲ੍ਹਾ ਨਹੀ ਸਹੀ, ਅੱਛਾ-ਅੱਛਾ। ਤੇਰੀ ਮੰਮੀ ਆਪ ਵੀ ਨੀ ਪਾਂਦੀ।
ਨਾ ਆਪ ਵੀ ਨੀ ਪਾਂਦੇ, ਮੈਨੂੰ ਵੀ ਨੀ ਪਾਣ ਦਿੰਦੇ।
ਅੱਛਾ-ਅੱਛਾ, ਨਹੀਂ ਮੈਂ ਪਿਛਲਾ ਗੱਲਾ ਤੇ ਡੀਪ ਪਾ ਲੈਨੀ ਆਂ। ਹਹ ਸਭ ਪਾ ਰਹੇ ਨੇ। ਨਹੀਂ, ਮੈਂ ਪਿਛਲਾ ਤੇ ਕਰ ਦਿੰਨੀ ਆਂ, ਅੱਠ-ਨੌ ਤੱਕ ਚਲਾ ਜਾਂਦਾ ਯਾ। ਬਟ ਅਗਲਾ ਨਹੀਂ, ਅਗਲਾ ਛੋਟਾ ਹੀ
ਹੁਣ, ਮੇਰੀ ਫਰੈਂਡ ਵੀ ਤਾਂ ਡੀਪ ਬਣਵਾਉਂਦੀ ਪਿੱਛੋਂ ਗਲੇ। ਉਹ ਕਹਿੰਦੀ ਮੈਂ, ਬਣਵਾ ਲੈਂਦੀ ਮੈਂ ਘਰ ਦੱਸਦੀ ਨੀ, ਕਹਿੰਦੀ ਬਾਅਦ'ਚ ਫੇਰ ਕਹਿ ਦਿੰਨੀ, ਹੁਣ ਕੁਛ ਹੋਰ ਹੱਲ ਨੀ ਹੈਗਾ ਇਹਦਾ।
ਹਾਂ, ਓਰ ਹੱਲ ਨੀ ਹੈਗਾ, ਤੇ ਬਤਾ ਪਾਣਾ ਪਏਗਾ।
ਮੰਮੀ ਯਾਰ ਮੈਂ ਕਰ ਦਿੰਨੀ, ਰੁਕਜੋ।
ਬਸ ਹੋਣ ਵਾਲੇ ਆ, ਰ ਰੁਕ ਜਾ ਮੰਮੀ
ਆਹੋ, ਕਹਿੰਦੇ ਉੱਪਰ ਸਫ਼ਾਈ ਕਰ ਯਾਂ, ਮੈਂ ਗੱਲ ਕਰਦੇ-ਕਰਦੇ ਨੀ ਨਾ ਸਫ਼ਾਈ ਹੋਣੀ ਮੇਰੇ ਤੋਂ।
ਹਾਂ, ਉਹ ਤੇ ਪਤੈ। ਵਾਈ ਉੱਪਰ ਕਿਥੇ, ਜਿੱਥੇ ਮਸ਼ੀਨ ਰੱਖੀ ਦੀ ਆ, ਉੱਥੇ? ਹਾਂ-ਹਾਂ, ਕੋਈ ਨੀ ਮੈਂ ਕਰਲੂੰਗੀ, ਕੋਈ ਨੀ। ਜਿੱਥੇ ਮਸ਼ੀਨ ਰੱਖੀ ਦੀ ਹੈ ਉੱਥੇ?
ਹਾਂਜੀ-ਹਾਂਜੀ।
ਅੱਛਾ-ਅੱਛਾ। ਸਾਡੇ ਵੀ ਘਰ ਉਹ ਆਏ ਨੇ, ਹੁਣ ਬਾਹਰ ਜਾਣਾ
ਕੋਣ, ਕੋਣ?
ਓ ਭੂਆ ਦੇ ਮੁੰਡੇ।
ਅੱਛਾ-ਅੱਛਾ, ਤੂਸੀ ਫਿ
ਇਨਾਂ ਦਾ ਸਾਡੇ ਘਾਰ ਆਨ-ਜਾਨ ਈ ਨੀ ਖਤਮ ਹੁੰਦਾ ਐਂਵੀ ਨੇ ਫਜੂਲ, ਰਿਤਿਕ ਹੋ ਕੇ ਆਏਆ ਨ ਐਂਜੀ ਨੇ ਬੜੇ ਚਲਾਕ ਨੇ।
ਆਹੋ ਓਦਨ ਵੀ ਸ਼ਰਾਬ ਪੀ ਕੇ ਮਤਲਬ ਕੀ, ਠੀਕ ਓਕੇ-ਓਕੇ।